ਹੈਲੋ
ਹੈਲੋ ਹਾਂਜੀ, ਸਸ਼ੀਕਾਲ।
ਸਸਰੀ ਕਾਲ ਪੈਨਜੀ, ਹੋਰ ਕੀ ਹਾਲ ਚਾਲ ਐ?
ਵਦੀਆ, ਤੁਸੀ ਸੁਣਾਓ? ਠੀਕ ਓ?
ਬਸ ਠੀਕ ਹੈ, ਹੋਰ ਕੀ ਕਰ ਰਹੇ ਸੀ? ਘਰ ਪਰਿਵਾਰ ਸਭ ਠੀਕ ਹੈ?
ਸਭ ਵਧੀਆ ਸਭ ਵਧੀਆ, ਤੁਸੀਂ ਸੁਣਾਓ? ਮੈਂ ਬਸ ਕੰਮ ਕਰਕੇ ਫ੍ਰੀ ਹੋਈ ਹਾਂ, ਬ੍ਰੇਕਫਾਸਟ ਰੈਡੀ ਕੀਤਾ ਸੀ।
ਅੱਛਾ ਜੀ, ਇਸ ਟਾਈਮ ਬ੍ਰੇਕਫਾਸਟ, ਇੱਕ ਤਾਂ ਵੱਜ ਗਿਆ ਹੁਣ ਤਾਂ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਗਿਆ।
ਬਸ ਇਸ ਤਰ੍ਹਾਂ ਹੀ, ਥੋੜਾ ਲੇਟ ਹੋ ਗਿਆ ਅੱਜ ਹਸਬੈਂਡ ਨੂੰ ਭੇਜਿਆ ਉਹਨਾਂ ਨੂੰ ਆਫਿਸ, ਤੇ ਆਪੇ ਖਾਣ 'ਚੱ ਲੇਟ ਹੋ ਗਈ ਮੈਂ
ਹਾਂ ਬਸ ਇਦਾਂ ਹੀ ਹੈ ਘਰ ਪਰਿਵਾਰ 'ਚੱ ਬੱਚਿਆਂ ਦੇ ਨਾਲ ਕੰਮ ਕਰਦੇ ਕਰਦੇ ਨਾ, ਆਪਣਾ ਖਾਣਾ ਬੰਦਾ ਭੁੱਲ ਜਾਂਦਾ ਹੈ।
ਭੁੱਲ ਜਾਂਦਾ, ਫਿਰ ਬਾਅਦ 'ਚ ਗਰਮੀਂ ਐਡੀ ਹੈ ਤੇ ਫਿਰ ਖਾਧਾ ਵੀ ਨਹੀਂ ਜਾਂਦਾ ਹੈਗਾ।
ਖਾਧਾ ਵੀ ਨਹੀਂ ਜਾਂਦਾ, ਪਾਣੀ ਪੀਤਾ ਜਾਂਦਾ ਨਾ ਗਰਮੀਂ ਇੰਨੀ ਹੋਣ ਦੀ ਵਜਾ ਵਜਾ ਨਾਲ ਪਿਆਸ ਦੇ ਨਾਲ, ਬਸ ਇਹੀ ਕੁਛ ਹੋ ਜਾਂਦਾ ਹੈ। ਹੋਰ ਦੱਸੋ? ਹੋਰ ਬਸ ਠੀਕ ਹੈ ਭੈਣਜੀ।
ਵਧੀਆ- ਵਧੀਆ। ਮੈਂ ਗਈ ਹੋਈ ਸੀ ਡਾਕਟਰ ਕੋਲ ਹੁਣੇ, ਹਾਂਜੀ ਹਾਂਜੀ। ਉਹ ਕੁੱਛ ਨੀ ਯਾਰ, ਬੱਸ ਉਹ ਬੱਚਿਆਂ ਜੰਕ, ਜੰਕ ਫੂਡ ਖਾ ਖਾ ਕੇ ਉਹਨਾਂ ਨੇ ਆਪਣੀ ਤਬੀਅਤ ਖ਼ਰਾਬ ਕੀਤੀ ਹੋਈ ਏ।
ਅੱਛਾ ਜੀ।
ਉਹ ਫੂਡ ਪੁਆਇਜ਼ਨਿੰਗ ਹੋ ਜਾਂਦੀ, ਬਾਹਰ ਦਾ ਗੰਦ ਬਲਾ ਖਾਂਦੇ ਨੇ ਤੇ
ਹਾਂ ਮੈਂ ਤਾਂ ਤੁਹਾਨੂੰ ਇਹੀ ਇਸੇ ਵਾਸਤੇ ਦਾ ਫੋਨ ਕੀਤਾ ਸੀਗਾ, ਮੈਂ ਕਿਹਾ ਚੱਲ ਭੇਣਜੀ ਨੂੰ ਪੁੱਛਦੀ ਹਾਂ ਬੱਚੇ ਮੇਰੇ ਮਕਰੋਨੀ ਵਗੈਰਾ, ਮੈਗੀ ਮੂਗੀ ਦੇ ਨਾ ਬੜੇ ਮਗਰ ਪਏ ਹੋਏ ਨੇ। ਕੀ ਕਰਨਾ ਚਾਹੀਦਾ ਇਹਨਾਂ ਨੂੰ ਬਣਾ ਕੇ ਕਰ ਦੀਏ ਰਹਿਣ ਦੀਏ, ਕਿਉਂ ਛੁੱਟੀਆਂ ਇੰਨੀਆਂ ਪਈਆਂ, ਬੱਚੇ ਕਹਿੰਦੇ ਨੇ ਅੱਜ ਇਹ ਬਣਾਓ ਮੰਮੀ ਬਸ ਇਹ ਬਣਾਓ, ਬੱਸ ਅੱਜ ਇਹ ਬਣਾਓ।
ਸਹੀ ਗੱਲ ਹੈ, ਬੱਚੇ ਕਹਿੰਦੇ ਨੇ ਘਰ ਬਣਾ ਕੇ ਖਿਲਾਓ ਘਰ ਦਾ ਪਤਾ ਕੀ, ਅਸੀਂ ਸਾਫ਼ ਸੁੱਥਰਾ ਬਣਾਉਦੇ ਹਾਂ। ਬਾਹਰ ਦਾ ਪਤਾ ਹੀ ਨਹੀਂ ਚੱਲਦਾ, ਕਿ ਉਹ ਸਾਫ ਸੁੱਥਰਾ ਕਰਦੇ ਆ ਕੰਮ ਯਾਨੀ ਉਹ ਗੰਦੇ ਹੱਥਾਂ ਨਾਲ ਵੀ ਕੰਮ ਕਰਦੇ, ਸਭ ਦਾ ਨੀ ਕਹਿੰਦੀ ਮੈਂ, ਮੋਸਟਲੀ ਏਦਾਂ ਹੀ ਹੁੰਦਾ। ਕੁੱਛ ਲੋਕ ਤੇ ਬੜੀ ਸੁੱਚਾ ਕੰਮ ਕਰਦੇ ਨੇ, ਸਾਫ਼ ਕੰਮ ਕਰਦੇ ਨੇ, ਪਰ ਕੁੱਛ ਤੇ ਨਹੀਂ ਕਰਦੇ ਉਹ ਤੇ ਬਸ ਫਾਹ ਵੱਢਦੇ ਨੇ, ਕਿ ਜਲਦੀ ਜਲਦੀ ਕਰੀਏ ਇਹ ਕੰਮ ਖਤਮ ਤੇ ਉਸ ਵਜਾ ਨਾਲ ਕੀ ਹੁੰਦਾ ਸਾਡੇ, ਸਾਡੇ ਵਾਲੇ ਤੇ ਇਡੇ ਡਰਾਮੇ ਬਾਜ਼ ਹੈਗੇ ਉਹਨਾਂ ਨੂੰ ਘਰ ਦਾ ਪਸੰਦ ਵੀ ਨਹੀਂ ਆਂਦਾ।
ਮੈਂ ਬਸ ਮੇਰੇ ਬੱਚਿਆਂ ਦਾ ਵੀ ਭੈਣ ਜੀ ਇਹੀ ਹਾਲ ਹੈਗਾ, ਮਾੜੀ ਜੀ ਮਿਰਚ ਤੇਜ ਪੇ ਜਾਏ, ਇਹ ਮਿਰਚ ਕਿਉਂ ਪਾਈ ਹੈ ਮੈਂ ਨੀ ਖਾਣੀ ਮੈਨੂੰ ਸੁੱਕੀ ਰੋਟੀ ਦੇ ਦੋ।
ਹਾਂ ਦੇਖ ਲੋ, ਇਹ ਇਹ ਵਾਲੀ ਮਿਰਚਾਂ ਨਹੀਂ ਖਾਧੀ ਜਾਂਦੀਆਂ ਘਰ ਵਾਲੀ ਮਿਰਚਾਂ ਨਹੀਂ ਖਾਦੀਆਂ, ਬਾਹਰ ਮੋਮੋਸ ਦੇ ਨਾਲ ਜਿਹੜੀ ਮਿਰਚਾਂ ਮਿਲਣਗੀਆਂ ਨਾ ਉਹ ਖਾਈ ਜਾਂਦੀਆਂ।
ਹਾਂ ਉਹ ਤਾਂ ਜਿਹੜੀ ਚਟਨੀ ਚੱਟ- ਚੱਟ ਕੇ ਉਂਗਲਾਂ ਦੇ ਨਾਲ ਚੱਟ -ਚੱਟ ਕੇ ਬੱਚੇ ਖਾਂਦੇ ਨੇ, ਇੰਨੇ ਖੁਸ਼ ਹੁੰਦੇ ਨੇ।
ਹਮ, ਉਹ ਭਾਵੇਂ ਜਿੰਨੀ ਮਰਜੀ ਹਾਲਤ ਖ਼ਰਾਬ ਹੁੰਦੀ।
ਉਹੀ ਨਾ ਬਸ ਬੱਚਿਆਂ ਨੂੰ ਇਸ ਚੀਜ਼ ਦਾ ਪਤਾ ਨੀ ਹੈ, ਕਿ ਇਹ ਚੀਜ਼ ਕਿੰਨੀ ਅੰਦਰ ਜਾ ਕੇ ਨੁਕਸਾਨ ਕਰੇਗੀ।
ਹਮ ਸਹੀ ਬਸ ਉਹੀਓ ਨਾ, ਕੋਈ ਨਹੀਂ ਤੁਸੀਂ ਉਹਨਾਂ ਨੂੰ ਮੈਕਰੋਨੀ ਬਣਾ ਦੋ ਆਪੇ ਬਣਾ ਕੇ ਖਿਲਾਓ ਮੈਂ ਤੇ ਕਹਿੰਦੀ ਹਾਂ, ਬਾਹਰ ਦਾ ਅਵੋਇਡ ਹੀ ਕਰੋ, ਆਪੇ ਬਣਾਓ ਕੁੱਛ ਵੀ ਬੱਚੇ ਮੰਗਦੇ ਨੇ ਅਜ ਕਲ, ਯੂਟਿਊਬ ਤੇ ਇੰਨੀ ਵੀਡੀਓ ਆਂ, ਰੇਸਪਿਜ਼ ਆਂਦੀ ਹੈ। ਓਦਾਂ ਬਣਾ ਦੋ, ਮੈਦਾ ਥੋੜ੍ਹਾ ਅਵੋਇਡ ਕਰਦੋ, ਵਿੱਚ ਮੈਦਾ ਨਾ ਹੋਏ।
ਅਸੀਂ ਜਿਹੜੀ ਵੀ ਲੈ ਕੇ ਆਣੇ ਆ ਨਾ ਭੈਣਜੀ ਅਸੀਂ ਤਾਂ ਸੂਜੀ ਵਾਲੀ ਤੇ ਆਟੇ ਵਾਲੀ ਲੈ ਕੇ ਆਣੇ ਆ ਮੈਕਰੋਨੀ।
ਵਧੀਆ।
ਚਲੋ ਬੱਚੇ ਦੀ ਹੈਲਥ ਵਾਸਤੇ ਸਹੀ ਰਹਿੰਦੀ ਐ।
ਹੂੰ ਹੂੰ, ਅਸੀਂ ਵੀ ਓਹੀ ਓ ਯੂਜ਼ ਕਰਦੇ ਆ ਸੂਜੀ।
ਹਾਂਜੀ ਹਾਂ, ਬੱਚੇ ਚਲੋ ਫਿਰ ਓ ਕੀ ਇਧਾ ਇਹ ਤਾਂ ਕਹਿੰਦੇ ਨੇ ਕਈ ਵਾਰੀ ਕੋਈ ਕਹਿੰਦਾ ਉਬਾਲ ਕੇ ਦੇ ਦੋ ਖਾਲੀ ਨਮਕ ਪਾ ਕੇ ਦੇ ਦੋ। ਛੋਟੇ ਵਾਲਾ ਮੇਰਾ ਬੱਚਾ ਕਹਿੰਦਾ ਵੱਡੇ ਵਾਲਾ ਕਹਿੰਦਾ ਥੋੜਾ ਤੜਕਾ ਲਗਾ ਕੇ ਦਿਓ। ਹਸਬੈਂਡ ਕਹਿ ਦੇਣਗੇ ਕਿ ਥੋੜ੍ਹੀ ਸਪਾਈਸੀ ਬਣਾ ਲੈ।
ਓ ਤੁਹਾਡੀ ਤੇ। ਨਈ ਨਈ ਸਹੀ ਗੱਲ ਐ ਓ ਉਹਨਾਂ ਸਭ ਦਾ ਹਰ ਏਜ ਦਾ ਆਪਣਾ ਆਪਣਾ ਟੇਸਟ ਹੈਗਾ। ਛੋਟੇ ਨੂੰ ਬਿਲਕੁਲ ਫ਼ਿੱਕਾ ਚਾਹੀਦਾ ਅ ਓਹੀਓ ਨਾ।
ਉਹ ਕਹਿੰਦਾ ਬਸ ਖਾਲੀ ਨਮਕ ਪਾ ਕੇ ਦੇ ਦੋ ਮੈਂ ਖਾ ਲਾਂਗਾ। ਛੋਟੇ ਵੱਡੇ ਵਾਲਾ ਕਹਿੰਦਾ ਥੋੜਾ ਜਾ ਹਲਕਾ ਜਾ ਸਪਾਈਸੀ ਕਰ ਲੋ। ਹਸਬੈਂਡ ਕਹਿੰਦੇ ਨੇ ਆਹ ਕੀ ਬਣਾ ਲਿੱਤਾ। ਓ ਥੋੜ੍ਹੀ ਇਹਨੂੰ ਨਮਕ ਮਿਰਚਾਂ ਤੇਜ਼ ਰੱਖ। ਬਸ ਫੇਰ ਸਭ ਦੇ ਸਭ ਦਾ ਖਿਆਲ ਰੱਖਣਾ ਪੈਂਦਾ।
ਸਹੀ ਗੱਲ ਕਰਨਾ ਪੈਂਦਾ ਕੁਛ ਨੀ ਤੁਸੀਂ ਘਰ ਬਣਾਓ ਵਧੀਆ ਸਗੋਂ ਘਰ ਵਧੀਆ ਰਹਿੰਦਾ। ਬਾਹਰ ਵਾਲਾ ਥੋੜਾ ਅਵੋਇਡ ਕਰੋ ਮੇਰਾ ਬੱਚਾ ਸਭ ਓਹਦੇ ਵਿੱਚ ਪਰੇਸ਼ਾਨ ਹੋ ਗਿਆ, ਮੈਂ ਤੇ ਹੁਣੇ ਡਾਕਟ ਟਰ ਕੋਲ ਹੋ ਕੇ ਆਈ ਆ। ਬਸ ਬਾਹਰ ਦਾ ਹੋਰ ਕੀ ਮਿਰਚਾਂ ਐਡੀਆਂ ਹੁੰਦੀਆਂ। ਅਹ ਮੈਂ ਤੇ ਸਿੰਪ ਮੈਂ ਸਿੰਪਲ ਈ ਜਿਸ ਤਰ੍ਹਾਂ ਬਿਲਕੁਲ ਓ ਟਮਾਟਰ ਪਿਆਜ ਦਾ ਤੜਕਾ ਲਗਾ ਦਿੰਦੀ ਆ, ਵਿੱਚ ਥੋੜ੍ਹੀ ਸੋਸਿਸ ਪਾ ਦਿੰਦੀ ਆ। ਸੋਇਆ ਸੋਸ ਪਾ ਦਿੰਦੀ ਆ ਫੋਰ ਕਲਰ ਕੀ ਚਲੋ ਕਲਰ ਆਜੇ। ਟਮੈਟੋ ਤੇ ਗਰੀਨ ਚਿੱਲੀ ਵਾਲੀ। ਬਸ ਓ ਹਲਕੀ-ਹਲਕੀ ਬਣਾਂਦੇ ਕਦੀ-ਕਦੀ ਵਾਈਟ ਸੋਸ ਵੀ ਬਣਾਈ ਲੈਂਦੇ ਆ ਬੱਚਿਆਂ ਵਾਸਤੇ।
ਵਾਈਟ ਸੋਸ ਕਿੱਦਾਂ ਬਣਾਂਦੇ ਓ?
ਉਹ ਅਹ ਮੈਂ ਕੀ ਕਰਦੀ ਆ ਉਹਨੂੰ ਪਹਿਲੇ ਥੋੜਾ ਜਾ ਬਟਰ ਪਾ ਦਿੰਦੀ ਆ। ਤੋਂ ਉਸ ਬਟਰ ਦੇ ਵਿੱਚ ਇੱਕ ਸਪੂਨ ਓ ਪਾ ਦਿਨੀ ਆ ਮੈਦਾ ਉਹਨੂੰ ਥੋੜਾ ਜਾ ਹਾਂ ਭੁੰਨ ਲੈਂਦੀ ਆ਼। ਜਦੋਂ ਹੋ ਜਾਂਦਾ ਤੇ ਲਿਟਲ ਬਿਟ ਵੀ ਦੁੱਧ ਮਤਲਬ ਦੁੱਧ ਨਾ ਥੋੜਾ ਥੋੜਾ ਪਾਈ ਦਾ ਵੇ। ਕਿਉਂਕਿ ਓਦੇ ਲੰਮਸ ਬਣ ਜਾਂਦੇ ਆ ਨਾ, ਤੇ ਥੋੜਾ- ਥੋੜਾ ਕਰਕੇ ਪਹਿਲੇ ਪਾ ਕੇ ਉਹਨੂੰ ਲੰਮਸ ਨੂੰ ਖ਼ਤਮ ਕਰਨਾ। ਟੇਲੇ ਬਣ ਜਾਂਦੇ ਨੇ ਹਾਂ ਫੇਰ ਓਦਾਂ ਬਸ ਉਹਨੂੰ ਥੋੜਾ-ਥੋੜਾ ਦੁੱਧ ਪਾਈ ਚਲੋ ਜਿੰਨੀ ਮੈਕਰੋਨੀ ਉਸ ਸਾਬ ਨਾਲ ਦੇਖੋ ਸਾਨੂੰ ਕਿੰਨੀ ਗ੍ਰੇਵੀ ਚਾਹੀਦੀ ਐ। ਸਾਨੂੰ ਸੋਸ ਕਿੰਨੀ ਚਾਹੀਦੀ ਉਹਦੀ ਉਹ ਦੁੱਧ ਪਾ ਕੇ ਉਹਨੂੰ ਅੱਛੇ ਤਰੀਕੇ ਨਾਲ ਬਣਾਂਦੇ ਰਹਿਣਾ ਬੋਇਲ ਕਰ ਦੋ ਫੇਰ ਪਾ ਦੋ ਵਿੱਚ ਓਰੀਗੈਨੋ ਪਾਓ।
ਠੀਕ ਐ।
ਚਿੱਲੀ ਪਾਲੋ ਚਿੱਲੀ ਫਲਿਕਸ ਪਾਂਦੋ ਓ ਪਾਨੀ ਆ ਮੈਂ ਅਹ ਚੀਜ਼ ਪ ਪਾਂਦੀ ਆ ਚੀਜ਼ ਸਲਾਈਸ ਪਾ ਦਿੰਦੀ ਆ ਮੈਂ ਚੀਜ਼ ਸਲਾਈਸ ਪਾ ਕੇ ਨਾ ਤਰੀਕੇ ਨਾਲ ਉਹਦੀ ਗ੍ਰੇਵੀ ਬੜੀ ਪਿਆਰੀ ਜੀ ਸੋਸ ਬਣ ਜਾਂਦੀ ਬੜੀ ਥਿੱਕ ਜੀ। ਜੋ ਚਾਹੀਦੀ ਹੁੰਦੀ ਸਾਨੂੰ
ਓ ਓ ਫੇਰ ਜ਼ਿਆਦਾ ਨੁਕਸਾਨ ਨੀ ਕਰ ਜਾਂਦੀ ਬੱਚੇ ਦੇ ਅੰਦਰ ਜੰਮ ਜਾਵੇ ਤਾਂ।
ਹਾਂ ਓ ਕਰਦੀ ਬੱਟ ਮੈਂ ਜ਼ਿਆਦਾ ਨੀ ਬਣਾਂਦੀ, ਮੈਂ ਕਦੀ ਕਦੀ ਬਣਾਂਦੀ ਇਨਾ ਵਾਸਤੇ ਕਿ ਹਾਂ ਚਲੋ। ਚੇਂਜ ਹੋ ਜਾਂਦਾ ਟੇਸਟ ਦੇ ਵਿੱਚ ਮੈਂ ਜ਼ਿਆਦਾ ਨੀ ਬਣਾਂਦੀ ਕਿਉਂਕਿ ਉਹ ਚ ਫੇਰ ਉਹ ਬੜਾ ਸਾਰਾ ਮਟੀਰੀਅਲ ਆ ਜਾਂਦਾ ਮੈਦਾਂ ਵੇਸੇ ਘੱਟ ਹੀ ਹੈਗਾ ਦੁੱਧ ਹੀ ਏ ਫਿਰ ਵੈਜਿਸ ਪਾ ਦੋ ਥੋੜੇ ਥੋੜੇ ਸੋਟੇ ਕਰਕੇ ਮੈਂ ਇੱਕ ਤਰਫ ਨਾ ਪਿਆਜ ਸ਼ਿਮਲਾ ਮਿਰਚ ਨੂੰ ਕਿਊਬਿਕ ਫੋਮ ਦੇ ਵਿੱਚ ਅ ਕੱਟ ਕੇ ਉਹਨਾ ਨੂੰ ਹਲਕਾ, ਹਲਕਾ ਸੋਟ ਕਰ ਸੋਟੇ ਕਰ ਦਿੰਦੀ ਹਾਂ ਤੇ ਹਾਂ ਤੇ ਜਦੋਂ ਉਹਦੀ ਸਾਈਡ ਤੇ ਪਿਊਰੀ ਰੈਡੀ ਹੋ ਗਈ, ਤੇ ਉਹਦੇ ਚ ਵੈਜ ਪਾ ਕੇ ਥੋੜਾ ਉਹਨੂੰ ਵੀ ਉਹਦੇ ਚ ਅਹ ਦੁੱਧ ਦੇ ਵਿੱਚ ਵੀ ਸੋਟੇ ਕਰ ਦੋ। ਜਦੋਂ ਹੋ ਜੇ ਰੈਡੀ ਫਿਰ ਮੈਕਰੋਨੀ ਵਿੱਚ ਪਾ ਦਿੰਦੀ ਹਾਂ ਫਿਰ ਉਹਨੂੰ ਹਲਕਾ ਜਾਂ ਹਾਂ ਬਸ ਇੱਕ ਥੋੜਾ ਜਿਹਾ ਉਹਨੂੰ ਵੀ ਗਰਮ ਗੁਰਮ ਕਰਕੇ ਦੇ ਦਿੱਤੇ ਆ ਬੱਚਿਆਂ ਨੂੰ ਅੱਛਾ ਚਲੋ ਉਹ ਵੀ ਕਦੀ, ਕਦੀ, ਕਦੀ, ਕਦੀ ਚੇਂਜ ਹਾਲਾਂਕਿ ਮੈਂ ਮੈਕਰੋਨੀ ਵਰਾ ਬੇਸ਼ਕ ਸੂਜੀ ਵਾਲੀ ਹੋ ਨਾ ਮੈਂ ਵੀ ਅਵਇਡ ਕਰਦੀ ਹਾਂ।
ਹਾਂ ਉਹ ਪਤਾ ਨੀ ਲੱਗਦਾ ਅੱਜ ਕੱਲ ਮਿਕਸ ਆਉਂਦਾ ਕੀ ਪਿਆ ਬਜ਼ਾਰਾਂ ਚ
ਹੋਰ ਸਹੀ ਗੱਲ ਹੈ, ਸਹੀ ਬਿਲਕੁਲ ਹੋਰ ਕੀ ਮੈਂ ਉਹ ਵੀ ਅਵੋਇਡ ਕਰ
ਡਰ ਲੱਗਦਾ ਏ।
ਉਹ ਤੇ ਫਿਰ ਬਸ ਉਹਦੀ ਟੈਨਸ਼ਨ ਰਹਿੰਦੀ ਬੱਚਿਆਂ ਨੂੰ ਕੀ ਗੰਦ ਬਣਾ ਕੇ ਖਾਂਦੇ ਰਹਿੰਦੇ ਨੇ ਬਾਹਰ ਦਾ ਉਹਨਾਂ ਨੂੰ ਘਰ ਦਾ ਪਸੰਦ ਵੀ ਨੀ ਆਉਂਦਾ ਮੇਰੇ ਸਾਡੇ ਵਾਲੇ ਬੱਚਿਆਂ ਨੂੰ ਤੇ ਉਹ ਕਹਿੰਦੇ ਨੇ ਬਾਹਰ ਦੇ ਵੀ ਪੈਸੇ ਲਗਾਓ ਤੇ ਉਹੀ ਤਾਂ ਹੀ ਮਜ਼ਾ ਆਏਗਾ
ਹਾਂ ਬਿਲਕੁਲ ਬਿਲਕੁਲ ਮੈਂ ਤਾਂ ਜ਼ਿਆਦਾਤਰ ਬੱਚਿਆਂ ਨੂੰ ਇਟਲੀ ਬਣਾ ਕੇ ਦਿੰਦੀ ਹਾਂ ਇਟਲੀ ਸਹੀ ਰਹਿੰਦੀ ਹੈ। ਇੱਕ ਤਾਂ ਸਇਦ ਇਡਲੀ ਇੱਦਾਂ ਬਣਾਉਂਦੇ ਹਾਂ ਜਿਵੇਂ ਇੱਕ ਕੋਲੀ ਸੂਜੀ ਹੋ ਗਈ ਅੱਧੀ ਕੋਲੀ ਦਹੀਂ ਹੋ ਗਈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਥੋੜੇ ਪੰਦਰਾਂ ਕੁ ਵੀਹ ਮਿੰਟ ਵਾਸਤੇ ਰੱਖ ਦਿੱਤਾ ਫਿਰ ਇਹਨ ਫਿਰ ਦੁਬਾਰਾ ਚੰਗੀ ਤਰ੍ਹਾਂ ਮੈਸ਼ ਕੀਤਾ ਕੀਤਾ ਮੈਸ਼ ਕਰਨ ਤੋਂ ਬਾਅਦ ਦੇਖ ਨਹੀਂ ਹੁਣ ਇਹਦੇ 'ਚ ਪਾਣੀ ਪਾਵਾਓ ਥੋੜਾ ਜਿਹਾ ਥੋੜੀ ਜਦੀ ਕੰਨਸਟੈਂਸੀਟੀ ਸੋਫਟ ਕਰਨ ਵਾਤੇ ਨਹੀਂ ਤਾਂ ਬਹੁਤ ਥਿੱਕ ਥਿੱਕ ਹੁੰਦੀ ਆ ਥੋੜਾ ਥੋੜਾ ਹਲਕਾ ਹਲਕਾ ਪਾਣੀ ਪਾਈਏ ਵਿੱਚ ਨਮਕ ਪਾ ਲਿੱਤਾ ਥੋੜਾ ਜਿਹਾ ਔਰ ਉਹ ਮਲਾਈ ਵਗੈਰਾ ਵਿੱਚ ਪਾ ਦਿੰਣੀ ਹਾਂ ਥੋੜੀ ਜਿਹੀ ਸਿੱਟਨ ਬੈਠਣ ਨੂੰ ਚੰਗੀ ਤਰ੍ਹਾਂ ਘੋਲ ਦੇਣਾ ਹਾਂਜੀ ਇਟਲੀ ਮੇਕਰ ਵੀ ਹੈਗਾ ਇਟਲੀ ਮੇਕਰ ਦੇ ਵਿੱਚ ਥੋੜਾ ਥੋੜਾ ਗਰੀਸਿੰਗ ਕਰਕੇ ਨਾ ਓਇਲ ਦੇ ਓਇਲ ਦੀ ਕਰ ਲੈਂਦੀ ਹਾਂ ਦੇਸੀ ਘੀ ਦੀ ਥੋੜੀ ਜਿਹੀ ਕਰ ਲੈਂਦੀ ਹਾਂ ਕਲੀ ਖੇਿਰ ਕੇ ਗਰੀਸਿੰਗ ਕਰ ਲੈਂ ਹਾਂ। ਉਹ ਨੀਚੇ ਬੈਟਰ ਚਿਪਕੇ ਨਾ ਬਸ ਉਸੇ ਬੈਟਰ ਨੂੰ ਉਥੋਂ ਬੈਟਰ ਹੋਈ ਕਿ ਇਟਲੀ ਮੇਕਰ ਦੇ ਵਿੱਚ ਪਾਉਣ ਤੋਂ ਪਹਿਲਾਂ ਨਾ ਭੈਣ ਜੀ ਮੈਂ ਕੀ ਕਰਦੀ ਹਾਂ। ਥੋੜਾ ਜਹਾ ਇਹਨੂੰ ਪਾ ਲੈਂਦੀ ਹਾਂ ਇਹਨੂੰ ਫਿਰ ਚੰਗੀ ਤਰ੍ਹਾਂ ਉਹਨੂੰ ਮਿਕਸ ਕਰ ਲੈਂਣੀ ਹਾਂ। ਕਿ ਥੋੜਾ ਫਲਫੀ ਪੰਚ ਬਣੇ ਅਗਰ ਜੇ ਫਲਫੀ ਪੰਚ ਨਹੀਂ ਬਣੇਗੀ ਨਾ ਤਾਂ ਅੰਦਰੋਂ ਕੱਚੀ ਰਹਿ ਜਾਂਦੀ ਹੈ।
ਅੱਛਾ ਠੀਕ ਹੈ ਠੀਕ ਹੈ।
ਮਿੱਠਾ ਸੋਡਾ ਵਿੱਚ ਪਾ ਲਈਦਾ ਉਹਨੂੰ ਫਿਰ ਚੰਗੀ ਤਰ੍ਹਾਂ ਬੈਟਰ ਨੂੰ ਹਿਲਾ ਕੇ ਫਟਾਟ ਇਟਲੀ ਮਿਕਰ ਚਾ ਪਾ ਕੇ ਬਸ ਢੱਕਣ ਬੰਦ ਕਰ ਦਈਦਾ ਪੰਦਰਾਂ ਕੁ ਮਿੰਟ ਲੱਗਦੇ ਨੇ ਪੰਦਰਾਂ ਤੋਂ ਵੀਹ ਮਿੰਟ ਤੇ ਜਦੋਂ ਚੈੱਕ ਕਰੀ ਦਾ ਤੇ ਸਟਿਕ ਵਗੈਰਾ ਹੀ ਜਾਂ ਫਿਰ ਨਾਈਫ ਦੇ ਨਾਲ ਚੈੱਕ ਕਰ ਲਈਦਾ ਅਜੇ ਕੱਚੀ ਤਾਂ ਨਹੀਂ ਅਜੇ ਤਾਂ ਅਗਰ ਕੱਚੀ ਹੋਈ ਫਿਰ ਉਸ ਦੀ ਵਗੈਰਾ ਨੂੰ ਚਿੰਬੜੇਗੀ ਅਗਰ ਹਾਂ। ਅਗਰ ਉਹ ਪੱਕ ਗਈ ਹੈ ਤਾਂ ਮਤਲਬ ਉਹਦੇ ਬੈਟਰ ਕੁਛ ਨਹੀਂ ਚਿਪਕੇਗਾ ਪਲਾਸਟਿਕ ਵਗੈਰਾ ਨਾਲ
ਉਹ ਜਸਟ ਇੱਕ ਨੋਰਮਲੀ, ਸੁਤਾ ਈ ਬਾਹਰ ਆਜੇਗਾ। ਨਹੀਂ ਫੀ ਆ ਕੁਛ ਵੀ ਸੀ, ਅੱਛਾ ਚਲ ਐ ਤੇ ਵਧੀਆ ਯਾਰ, ਮੈਂ ਵੀ ਬਣਾਵਾਂਗੀ ਘਰ।
ਬਿਨਾਂ ਓਇਲ ਤੋ ਐ ਚੀਜ਼ਾਂ ਔਰ, ਇੱਕ ਤਾਂ ਬਹਾਨੇ ਸਿਰ ਬੱਚੇ ਦੇ ਅੰਦਰ ਦਹੀਂ ਵੀ ਚਲੇਗੀ। ਔਰ, ਸੂਜੀ ਵੀ ਚਲੇਗੀ। ਔਰ ਪੇਟ ਵੀ ਭਰ ਗਿਆ, ਸਨੈਕਸ ਵੀ ਇੱਕ ਤਰ੍ਹਾਂ ਦੇ ਸਨੈਕਸ ਹੋ ਗਏ।
ਤੇ ਸਿਰਫ ਸੂਜੀ ਅ ਇਡਲੀ ਖਾਂਦੇ ਹੋ, ਜਾਂ ਇਡਲੀ ਨੂੰ ਕੋਈ ਤੁਸੀਂ ਥੋੜਾ ਜਿਹਾ ਕੋਈ ਤੜਕਾ ਵਗੈਰਾ ਵੀ ਲਗਾਂਦੇ, ਮਸਾਲੇ ਇਡਲੀ ਲਿਆਦੇਂ ਜਾਂ ਕੋਈ
ਬਣ ਗਈ ਐ ਨਾ, ਫਿਰ ਉਸ ਤੋਂ ਬਾਅਦ ਫਿਰ ਉਹ ਪੀਸਿਸ ਕਰ ਲਈਦੇ ਨੇ, ਪਿਆਜ, ਟਮਾਟਰ, ਥੋੜੇ ਜਿਹੇ ਕੋਨਸ ਵਗੈਰਾ, ਸ਼ਿਮਲਾ ਮਿਰਚ ਵਗੈਰਾ ਕੱਟ ਕੇ, ਬਰੀਕ-ਬਰੀਕ ਉਹਨੂੰ ਹਲਕਾ-ਹਲਕਾ ਸੋਟੇ ਕਰਕੇ, ਫਿਰ ਉਸ ਤੋਂ ਬਾਅਦ ਥੋੜ੍ਹਾ ਜਿਹਾ ਸਿਰਕਾ ਪਾ ਲੈਂਨੇ ਆ, ਥੋੜ੍ਹੀ ਜਿ ਹਲਕੀ ਜੀ ਟਮਾਟੋ-ਸੋਸ ਵਗੈਰਾ ਪਾ ਲਈ ਦੀ ਆ। ਬਸ ਇਹਨੂੰ ਹਲਕੇ-ਹਲਕੇ, ਕਰਕੇ ਨਾ ਫੇਰ ਇਸ ਤੋ ਬਾਦ, ਇਹਦੇ 'ਚ ਇਟਲੀ 'ਚ ਪਾ ਦ‌ਈਦੀਆਂ। ਫਿਰ ਉਹ ਬਹੁਤ ਸਵਾਦ ਲਗਦੀ ਏ, ਬੱਚੇ ਖੁਸ਼ ਹੋ ਕੇ ਖਾਂਦੇ। ਬੱਚ ਚਿਆਂ ਵਾਸਤੇ ਥੋੜ੍ਹੀ-ਥੋੜ੍ਹੀ ਜੀ ਕੱਢ ਕੇ, ਆਪਣੇ ਵਾਸਤੇ ਫਿਰ ਥੋੜ੍ਹੀ ਜੀ ਹਰੀ ਮਿਰਚ ਵਗੈਰਾ ਪਾ ਲਈ ਦੀ ਐ, ਕਿ ਚਲੋ ਹਸਬੈਂਡ ਨੂੰ ਵੀ ਟੇਸਟ ਆਜੇ, ਮੈਨੂੰ ਵੀ ਟੇਸਟ ਆਜੇ, ਬੱਚੇ ਜਿੱਦਾਂ ਖੁਸ਼ ਹੋ ਕੇ ਖਾਂਦੇ, ਖਾ ਲੈਣ
ਅੱਛ, ਐ ਤੇ ਫਿਰ ਵਧੀ, ਮੈਂ ਵੀ ਬਣਾਵਾਂਗੀ ਮੈਂ ਕਦੀ ਇਟਲੀ ਬਨਾਂਈ ਨੀ ਏ ਘਰ ਨਾ ਮੈਂ ਮੈਨਾ ਮਨ ਕਰਦਾ ਕਈ ਵਾਰੀ ਬਨਾਂਣ ਤੇ ਫਿਰ ਨਾ, ਇੱਕ ਲੱਗਦਾ ਜ-ਜ ਸਹੀ ਤਰੀਕੇ ਨਾ ਬਨੇਂਗੀ ਨੀ ਮੇਰੇ ਕੋਲ੍ਹੋ। ਤੇ ਮੈਂ, ਮੈਨੂੰ ਝਾਕਾ ਈ ਰਹਿੰਦਾ।
ਜਿੰਨੀ ਕੁਆਂਟਿਟੀ 'ਚ ਤੁਸੀਂ ਸੂਜੀ ਪਾਓਗੇ ਨਾ, ਉਸ ਤੋਂ ਅੱਧੀ ਕੁਆਂਟਿਟੀ ਦੀ ਤੁਸੀਂ ਦਹੀਂ ਪਾਂਣੀ ਐ, ਇਹਨਾਂ ਨੂੰ ਮਿਕਸ ਕਰਕੇ ਥੋੜ੍ਹੀ ਦੇਰ ਲੀ ਉਹਨੂੰ ਸਾਈਡ ਤੇ ਰੱਖ ਦੇਣਾਂ, ਫਿਰ ਹਲਕਾ-ਹਲਕਾ ਪਾਣੀ ਪਾ ਕੇ ਹਿਲਾਈ ਜਾਣਾ, ਹਿਲਾਈ ਜਾਣਾ, ਦੇਖੋ ਬੀ ਕੰਸਟਿਡੀ ਸੋਫਟ ਹੋਗੀ ਐ, ਫਿਰ ਉਸ ਤੋਂ ਬਾਅਦ ਉਹਦੇ 'ਚ ਈਨੋ ਜਾ ਮਿਠਾ ਸੋ ਸੋਡਾ ਵਗੈਰਾ ਪਾ ਕੇ, ਇਹਨੂੰ ਬੈਟਰ ਨੂੰ ਹਿਲਾ ਕੇ ਸੈਂਚਿਆਂ ਵਿੱਚ ਪਾ ਦੇਣਾ, ਇਡਲੀ ਮਿਕਸ ਗਰਮੀ 'ਚ, ਹਾਂ ਮਾਰਕਿਟ 'ਚੋ ਈਜ਼ਲੀ ਮਿਲ ਜਾਂਦੇ ਨੇ ਇਡਲੀ ਮੇਕਰ ਅਗਰ ਤੁਸੀਂ ਸਿੰਪਲ ਲੈਣਾ ਚਾਂਦੇ ਓ?
ਹਮ।
ਠੀਕ ਅਗਰ ਸਿੰਪਲ ਲੈਣਾ ਚਾਂਦੇ ਤੁਸੀਂ ਓਪਨ ਮਿਲ ਜੇਗਾ, ਅਗਰ ਪੂਰਾ ਸੈੱਟ ਲੈਣਾ ਚਾਂਦੇ ਤਾਂ ਪੂਰਾ ਸੈੱਟ ਮਿਲ ਜੇਗਾ ਭੈਣ ਜੀ।
ਪੂਰਾ ਸੈੱਟ ਮ ਨੀਚੇ ਸਟੀਮਰ ਵਗੈਰਾ ਵੀ, ਸਟੀਮਰ ਦੇ ਉੱਪਰ ਫਿਰ ਉਹ ਅੱਛਾ-ਅੱਛਾ ਚਲੋ ਕੋਈ ਨੀ, ਮੈਂ ਦੇਖਾਂਗੀ ਫਿਰ।
ਹਾਂਜੀ ਚਲੋ, ਠੀਕ ਏ ਭੈਣ ਜੀ, ਓਕੇ ਜੀ।